ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਹੋ
ਹਾਂ ਵਧੀਆ ਵਧੀਆ ਮਸਤ ਇਕਦਮ
ਹੋਰ ਕੀ ਕੀ ਕਰਦੇ ਸੀ
ਬੈਠੀ ਸੀ ਮੈਂ ਕਿਹਾ ਚੱਲ ਦੇਖਾ ਫੋਨ ਲਾ ਲਾ ਤੁਹਾਨੂੰ ਕੀ ਕਰ ਰਹੇ ਤੁਸੀਂ
ਬੋਰ ਹੋ ਗਿਆ ਨਾ ਹੁਣ ਤਾਂ ਤਿਉਾਰ ਆ ਜ ਤਿਉਹਾਰਾਂ ਤਿਉਹਾਰ ਆ ਜਾਵੇ ਤਿਉਹਾਰਾਂ ਵਿੱਚ ਮਜ਼ਾ ਆਉਂਦਾ ਹੁਣ ਤਾਂ ਬਹੁਤ ਬੋਰ ਆ ਹਨ ਜੂਨ ਮਈ ਜੂਨ ਅਗ
ਬਾਰਿਸ਼ ਚ ਤਾਂ ਬਹੁਤ ਹੀ ਬੋਰ ਹੁੰਦੀ
ਉਹੀ ਗਰਮੀਆਂ ਗਰਮੀਆਂ ਹੁਣ ਰੱਖੜੀਆਂ ਤੋਂ ਬਾਅਦ ਤਿਉਹਾਰ ਚਾਲੂ ਹੋ ਜਾਣੇ
ਹਾਂ ਉਹੀ ਤੇ ਕਹਿਰੀ ਰੱਖ ਰੱਖੜੀ ਤੋਂ ਬਾਅਦ ਤਿਉਹਾਰ ਜਿਹੜੇ ਉਹ ਆਉਣਗੇ ਉਹ ਸਾਰੇ ਉਸ ਚ ਬਹੁਤ ਮਜ਼ਾ ਆਉਂਦਾ ਨਵਰਾਤੇ ਆਉਣਗੇ ਗਣਪਤੀ ਆਉਣਗੇ ਰੱਖੜੀ ਆਊਗੀ ਲਕਸ਼ਮੀ ਪੂਜਾ ਹੋਊਗੀ ਹਮ ਫਿਰ ਮਜ਼ਾ ਆਉਂਦਾ ਫਿਰ ਸਾਲ ਖਤਮ ਵੀ ਹੋਜੁ ਪਤਾ ਵੀ ਨੀ ਚਲੋ ਹਾਂ ਬਹੁਤ ਜਲਦੀ ਜਲਦੀ ਜਾਂਦੇ ਇੱਕ ਵਾਰ ਤਿਉਹਾਰ ਚਾਲੂ ਹੋ ਜਾਂਦੇ ਆਪਣੇ ਫਿਰ ਕਿਤੇ ਟਾਈਮ ਜਾਂਦਾ ਪਤਾ ਨਹੀਂ ਚੱਲਦਾ
ਹਾਂਜੀ ਉਹੀ ਨਾ ਐੱਦਕਿ ਵੈਸੇ ਤਿਉਹਾਰ ਵੀ ਥੋੜ੍ਹਾ ਥੋੜ੍ਹਾ ਐਵੇਂ ਹੀ ਆ ਨਾ ਜਿਵੇਂ ਅਮਰਨਾਥ ਦੀ ਯਾਤਰਾ ਚੱਲਦੀ ਪਈ ਹੈ ਲੋਕ ਜਾਣਦੇ ਨਹੀ ਪਏ ਨਾ
ਨਹੀਂ- ਨਹੀਂ, ਜਾਣਦੇ ਨੇ ਹੁਣ ਅੱਜ ਕੱਲ, ਆਤੰਕਵਾਦੀਆਂ ਨੇ ਕਿੰਨਾ, ਇਹ ਕੀਤਾ ਹੋਇਆ। ਡਰ ਵੀ, ਕਿੰਨਾ ਹੋਣਾ। ਹੇਮਕੁੰਟ ਸਾਹਿਬ ਦਾ ਵੀ, ਦੇਖੋ ਜਾ ਨੀ ਦੇ ਰਹੇ। ਲੋ- ਕਲ ਉੱਧਰ ਵੀ, ਕੀ ਹੋਇਆ ਨਾ, ਚੱਲ ਰਿਹਾ ਨਾ।
ਲੋਕ ਜਾਂਦੇ ਨ ਪਏ, ਵੱਧ ਚਲ। ਕੁਛ- ਕੋਲ ਪੈਸੇ ਵੀ, ਨੀ ਹੈ। ਹੁਣ ਲੋਕ ਬਹੁਤ ਮਹਿੰਗਾਈ, ਕਰਦੇ।
ਨੂੰ ਵੀ ਜਾਣ ਨੀ ਦਿੱਤਾ ਨਾ
ਹਾਂ ਬਹੁਤ ਲੋਕਾਂ ਦੇ ਇੱਥੇ ਹੈ ਹਿਮਾਚਲ ਦੇ ਲੋਕਾਂ ਲੜਾਈ ਹੋਈ ਹੈ ਨਾ
ਹਾਂ ਲੋਕ ਜਾਣ ਨਹੀ ਦੇ ਰਹੇ ਨਾ ਹਾਂ ਉਹੀ ਲੜਾਈ ਦੀ ਗੱਲ ਚੱਲ ਰਹੀ ਹੈ ਨਾ ਉੱਪਰ ਜਿਹੜੀ ਤੇ ਆਪਣਾ ਹੇਮਕੁੰਟ ਸਾਹਿਬ ਦਾ ਵੀ ਇਧਰ ਵੀ ਚੱਲ ਰਿਹਾ ਨਾ ਕੁਛ ਤਾਂ ਇਸ਼ੂ
ਮੋਦੀ ਨੇ ਵੀ ਮਨਾ ਕੀਤਾ ਹੋਇਆ ਕਿਤੇ ਜਾਣਾ ਆਉਣਾ ਨਹੀਂ ਆ ਪੂਰਾ ਸਾਲ ਨਾ ਕੋਈ ਤੁਸੀਂ ਉਹ ਨਾ ਸੋਨਾ ਖਰੀਦੋ ਨਾ ਤੁਸੀਂ ਜਾਣਾ ਯਾਤਰਾ ਨਹੀ ਕਰਨੀ ਕਿਤੇ ਵੀ ਨਾ ਜਾਓ
ਓਹ ਤਾਂ ਹੈ ਨਹੀਂ ਨਾਲ ਹੈ ਆਪਣਾ ਹੇਮਕੁੰਟ ਇੱਥੇ ਵੀ ਚੱਲ ਰਿਹਾ ਨਾ ਇਸ਼ੂ ਆ ਰਿਹਾ ਨਾ ਹਜ਼ੂਰ ਸਾਹਿਬ ਚ, ਵੀ ਉਹ। ਸਰਕਾਰ ਦਾ, ਕੁਛ ਹੋ ਰਹਾ ਨਾ।
ਹਾਂ- ਹਾਂ, ਮੈਂ ਵੀ, ਸੁਣਿਆ ਨਾ ਉਹ।
ਘਰ ਤਾਂ, ਹੋ ਲਿਆ ਹਾਂ।
ਹਾਂ, ਕੀ ਚੱਲਦਾ ਪਿਆ। ਮੈਂਨੇ ਉਹ ਇੱਕ, ਵੀਡੀਓ ਦੇਖੀ। ਸ਼ਿੰਦੇ ਏਕਨਾਥ, ਸ਼ਿੰਦੇ ਕੋਲ ਗਏ। ਸਰਦਾਰ ਇਕੱਠੇ ਹੋ ਕੇ। ਫੋਨ ਵੀ-
ਹਾਂ, ਉਹਨਾਂ ਨੇ ਦਿੱਤਾ ਹੁਣ। ਉਹੀ ਚੱਲ ਰਿਹਾ ਨਾ, ਉਹ ਕਰ ਰਿਹਾ। ਉਹ ਕੁਛ ਤਾਂ ਕਰੂਗਾ ਉਹ।
ਜਗਾ- ਜੁਗਾ, ਔ ਕਰਦੇ ਪੈਂਣ।
ਹਾਂ, ਉਹ ਜਗਾ ਹੁਣ, ਤਾਈ ਤਾ ਓਦੇ ਕੋਲ ਗਣੇ, ਨੇ ਨਾ ਔ ਸਾਰਾ ਕਰ ਕੇ, ਦੇ ਰਿਹਾ ਹੈ। ਨਾ ਣਨਾਂਨੂੰ।
ਅੱਛਾ!
ਹਾਂ।
ਮਤਲਬ ਕੀ, ਅ- ਸ ਮਤਲਬ, ਸਿੱਖਾਂ ਦੇ ਨਾਲ ਹੀ, ਸਾਥ ਹੀ ਦੇਣਗੇ ਨਾ।
ਹਾਂ- ਹਾਂ, ਸਾਥ ਦੇ ਰਹੇ ਨੇ, ਨਾ।
ਅੱਛਾ- ਅੱਛਾ।
ਸਿੱਖਾਂ ਦਾ ਸਾਥ, ਦੇ ਰਹੇ ਨੇ। ਮੇਰੇ ਕੋਲ, ਹੈਗੇ ਆ। ਮੈਂ ਭੇਜੂ ਤੁਹਾਨੂੰ। ਹਾਂ, ਵੀਡੀਓ ਭੇਜੂ। ਮੈਂ, ਤੁਸੀਂ ਦੇਖਿਓ।
ਆ, ਮੈਂ ਇੱਕ, ਵੀਡੀਓ ਦੇਖੀ ਸੀ। ਵੀਡੀਓ ਕਰਦੇ ਸੀ। ਸਾਰੇ ਸਰਦਾਰ ਮਿਲ ਕੇ, ਏਕਨਾਥ ਸ਼ਿੰਦੇ ਨੂੰ।
ਹਾਂ। ਆਇਆ ਸੀ, ਨੌਬੀ। ਹੋਏ ਸੀ, ਉਹਨਾਂ ਨਾਲ ਗੱਲ। ਕੀਤੀ ਉਹਨਾਂ ਨੇ, ਦੇਖੋ ਹੁਣ ਕੀ ਹੁੰ।
ਹਾਂ, ਆਪਣੇ ਇਥੇ ਹਜੂ ਸਾਹਿਬ, ਪੰਜਾਬੀ ਵੀ ਬੋਹੁਤਾ।
ਬਹੁਤ, ਨੇ।
ਹਾਂ, ਉਹ ਆਸੀ। ਤੇਰੀ ਗੱਲ ਨੀ, ਆਉਂਦੀ। ਉਹ ਕੀ ਕਰਦੇ?
ਹਾਂ, ਠੀਕ ਗਲ, ਕਿਹ ਰੀ।
ਹਾਂ, ਬਹੁਤ ਆ। ਉੱਥੇ ਤਾਂ।
ਬਹੁਤ ਨੇ, ਉਹ ਤਾਂ, ਬਹੁਤ ਨੇ।
ਹੂੰ। ਉਹ ਗੁਰਦੁਆਰੇ ਵੀ, ਸਾਰੇ ਸਿਖਰ ਕਰ ਰਹੀ ਆ।
ਹਾਂ, ਬਹੁਤ ਨੇ, ਉਹਨਾਂ ਨੇ ਤਾਂ, ਸਾਰਾ ਹਜ਼ੂਰ ਸਾਹਿਬ ਦਾ। ਕਿੰਨਾ ਅੱਛਾ, ਕੀਤਾ ਹੋਆ। ਸੇਵਾ ਕਿੰਨੀ, ਕਰਦੇ ਨੇ ਉੱਥੇ ਲੋਕ। ਬਾਹ। ਹੂੰ।
ਗੁਰਦੁਆਰਾ ਹੈ ਵੀ, ਬਹੁਤ ਵੱਡਾ ਬਣਾ। ਤਾ, ਨਾ, ਜ ਬਹੁਤ ਵੱਡੀ ਜਗਾ, ਵਿੱਚ ਬਣਾਇਆ।
ਇੱਕ ਉੱਥੇ ਤੇ, ਇੱਕ ਅੰਮ੍ਰਿਤਸਰ, ਜਾਓ ਤਾਂ ਐ ਦਿਲ ਲੱਗਦਾ।
ਪਰ ਅੰਬਰਸਰ ਇੰਨੀ ਵੱਡੀ ਜਗ੍ਹਾ ਨੀ ਹੈ, ਜਿੰਨੀ ਹਜੂਰ ਸਾਹਿਬ ਦੀ ਜਗ੍ਹਾ ਹੈ।
ਹਾਂ, ਪਰ ਫਿਰ ਵੀ ਦੋਨੋ ਜਗਾ ਏ ਨਾ ਜਾਓ, ਨਾ ਤਾਂ ਬਸ ਮਜ਼ਾ ਆ ਜਾਂਦਾ ਲੱਗਦਾ ਬਸ, ਹਾਂ ਤਾਂ ਹਲੀਏ ਨਾ ਇੱਥੇ ਹੀ ਬੈਠੇ ਰਹੀਏਂ।
ਹਾਂ, ਉਹ ਆਪਣੇ ਸ਼ਹਿਰ ਦੇ ਉੱਥੇ ਹੀ ਰਹਿੰਦੇ ਨਾ, ਗ, ਗਏ ਹੋਏ ਸੀ, ਉਹ।
ਹਾਂ
ਹਵਾਂ।
ਸਾਰੇ ਣਿਥੇ, ਹੀ ਰਹਿੰਦੇ ਨੇ।
ਹਾਂ।
ਹਮ
ਤੁਸੀਂ ਜਾਂਦੇ ਹੋ। ਜਾਂਦੇ ਤੁਸੀਂ?
ਅਸੀਂ, ਅਸੀਂ ਵੀ, ਜਾਂਦੇ ਹਾਂ।
ਅੱਛਾ। ਉਹਦਾ, ਅਸੀਂ ਹੁਣ। ਚੌਲ, ਉਹ ਬਰਿਆਨੀ ਵੀ, ਖਾਧੀ ਸੀ। ਫਿਰ। ਫੁਲਕੇ ਲਾ, ਆਟਾ ਗੁਣਿਆ ਹੋਏ, ਸਬਜ਼ੀ ਬਣੀ ਹੋਈ ਆ। ਥੋਰਾ ਠਹਿਰ ਕੇ ਬਣਾ ਲਾਂਗੀ, ਫੂਲਕੇ।
ਅਸੀਂ ਬੀ ਹੁਣ ਖੀਮਾ ਲੈਕੇ ਆਏ ਆ।
ਕੀ ਬਣਾਇਆ?
ਅਸੀਂ ਕਿਹਾ ਘਾਰ ਨੀ ਬਣਾਣਾ, ਖੀਮਾ ਲੈਕੇ ਆਏ ਆਂ ਮਟਨ ਦਾ।
ਅੱਛਾ।
ਅਸੀਂ ਕਿਹਾ ਚਿਕਨ ਨੀ ਬਣਾਨੇ ਆ ਘਰ, ਕੋਈ ਹੈ ਨੀ ਖਾਣ ਵਾਲਾ, ਫੇਰ ਅਸੀਂ ਚੱਲ, ਲੈ ਆਈਏ।
ਵਧੀਆ ਹਨਾ, ਥੋੜੇ ਦਿਨਾਂ ਗਰਮੀਆਂ ਵਿੱਚ ਸਬਜ਼ੀਆਂ ਖਾ-ਖਾਕੇ, ਵੀ ਅੱਕ ਜਾਂਦਾ ਬੰਦਾ, ਦਿੱਲ ਹੀ ਨਹੀਂ ਕਰਦਾ।
ਹੂੰ, ਉਹ ਤਾ ਹੈ।
ਆਵਾ?
ਨਾਲੇ ਗਰਮੀਆਂ'ਚ ਖਾਇਆ ਵੀ ਨਹੀਂ ਜਾਂਦਾ ਨਾ, ਪਾਣੀ ਪੀਤਾ ਜਾਂਦਾ ਖਾਲੀ, ਬਸ ਪਾਣੀ ਪੀ
ਪਾਣੀ, ਹਾਂ ਸੱਚੀ ਪਾਣੀ-ਪਾਣੀ ਔਰ ਫਰੂਟ ਵੀ ਵਧੀਆ ਲੱਗਦੇ ਹਜੇ। ਰੋਟੀ ਤਾ ਖਾਣ ਨੂੰ ਜੀਅ ਨੀ ਕਰਦੇ, ਚਾਵਲ ਬਸ, ਕੱਲੇ ਚਾਵਲ ਅ ਦਾਲ, ਚਾਵਲ ਹੋ ਗਏ, ਦਹੀਂ-ਦੁਹੀ ਹੋ ਗਈ, ਚਾਵਲ ਵਿੱਚ ਪਾਕੇ। ਪੱਕਾ ਖਾਣਾ ਵਧੀਆ ਲੱਗਦਾ।
ਹਾਂ, ਅਮ ਤਾਂ ਬਹੁਤ, ਬਥੇਰੇ ਅੱਛੇ ਲੱਗਦੇਨ। ਆਹਜ ਇਹਨਾਂ'ਚ ਅੰਮ ਖਾਣੇ ਚਾਹੀਦਾ, ਹੁਣ ਕਿ, ਹੁਣ ਬਾਰਿਸ਼ਾਂ ਸ਼ੁਰੂ ਹੋ ਗਏ ਹੁਣ ਤਾ, ਅੰਬ ਵੀ ਖਾਣ ਦਾ ਜੀ ਨਹੀਂ ਕਰਦਾ। ਕਿਉਂਕਿ ਕੀੜੇ ਹੁੰਦੇ ਨੇ ਅੰਬ'ਚ, ਨਹੀ ਅੰਮ'ਚ ਕੀੜੇ ਹੁੰਦੇ ਨੇ।
ਦਵਾਈਆਂ ਵਾਲੇ ਬਣੇ ਹੋਏ ਆ।
ਹੰ, ਉਹ ਤਾ, ਹੈਗਾ ਹੀ ਆ।
ਨਕਲੀ ਆ, ਨਕਲੀ ਜੇ।
ਪਰ ਫਿਰ ਵੀ ਅਮ ਬਹੁਤ ਪਸੰਦ ਹੈ, ਮਨ ਤਾ ਬਹੁਤ
ਹਾਂ, ਮਿੱਠੇ- ਮਿੱਠੇ ਜਿਹੇ ਵਧੀਆ ਲੱਗਦੇ, ਕੱਟਣੇ ਵਾਲੇ ਵਧੀਆ ਲੱਗਦੇ ਮੈਨੂੰ।
ਹਾਂ, ਕੱਟਣ ਵਾਲੇ ਵੀ ਤੇ ਨਾਲੋਂ ਛੋਟੇ ਜਿਹੜੇ ਆਂਦੇ ਨੇ, ਉਹ ਵੀ ਬਹੁਤ ਅੱਛੇ ਲੱਗਦੇ ਨੇ। ਚੂਸਣ ਨੂੰ। ਉਹ ਵੀ ਬਹੁਤ ਅੱਛੇ ਲੱਗਦੇ, ਮੈਂ ਤਾ, ਬਹੁਤ ਖਾਂਦੀ ਹਾ ਅਮ ਬਹੁਤ ਪਸੰਦ ਏ।
ਮੈਨੂੰ ਤਾਂ ਕੱਟਣ ਵਾਲੇ, ਇੱਥੇ ਦੇ ਕੱਟਣੇ ਵਾਲੇ ਵਧੀਆ ਲੱਗਦੇ, ਉੱਥੇ, ਉਹ
ਇੱਧਰ ਹੀ ਮਿਲਦੇ ਨੇ ਏ ਵਾਲੇ, ਔਰ ਕਿੱਥੇ ਤਾਂ ਮਿਲਦੇ ਹੈ ਨੀ।
ਹਾਂ
ਬਾਕੀ ਜਗ੍ਹਾ ਸਾਰੇ ਪਾਸੇ ਤਾਂ, ਅੱਜ-ਕੱਲ ਕੱਟਣ ਵਾਲੇ ਹੀ ਮਿਲਦੇ ਨੇ।
ਹੂੰ, ਉਹ ਪਿੱਛੇ ਨੀ, ਟਰਬੂਜ ਨਾਲ ਕਿ, ਫੈਮਿਲੀ ਜ ਮਰ ਗਈ ਸੀ, ਦੇਖਿਆ?
ਨਹੀਂ।
ਉਸ ਤੋਂ ਬਾਅਦ ਉਸ ਤੋਂ ਬਾਅਦ ਤਰਬੂਜ ਹੀ ਨਹੀ ਖਾਂਦਾ ਪਿਆ ਕੋਈ
ਨਹੀਂ ਮੈਂ ਤਾਂ ਬਹੁਤ ਘੱਟ ਖਾਧਾ ਪਹਿਲੇ ਬਹੁਤ ਖਾਂਦੀ ਸੀ ਪਰ ਹੁਣ ਬਹੁਤ
ਉਹ ਬੋਮਬੇ ਦੀ ਖਬਰ ਸੁਣੀ ਸੀ ਤੂੰ
ਨਹੀਂ
ਮੁਸਲੀਮ ਪਰਿਵਾਰ ਦੀ ਨੀ ਉਹ ਮਹਿਮਾਨ ਆਕੇ ਗਏ, ਤਰਬੁਜ ਦੇਕੇ ਗਏ, ਕਿਉਂਕਿ ਉਸੇ ਤਾਂ ਵੀ ਤਰਬੂਜ ਜਹਿਰ ਪਾਕੇ ਚਲਾ ਗਿਆ। ਕਿੰਨੇ ਨਾਲ ਫੈਮਿਲੀ ਮਰ ਗਈ ਸੀ, ਦੋ ਬੱਚੇ ਸੀ। ਦੋ ਬੱਚੇ ਸੀ, ਤੀਂ, ਅਹ, ਘਰਵਾਲੀ ਸੀ, ਘ ਘਰਵਾਲਾ ਸੀ।
ਬਾਪ ਰੇ! ਪਤਾ ਹੈ, ਨੈ
ਫਿਰ ਉਹਨਾਂ ਦਾ ਪੋਸਟਮਾਰਟਮ ਵਿੱਚ ਓਹ ਜ਼ਹਿਰ ਨਿਕਲਿਆ।
ਵਾਹਿਗੁਰੂ।
ਖ਼ਬਰ ਤਾਂ ਇੰਨੀ ਚੱਲਦੀ ਸੀ, ਓ ਟਰਬੁਜ ਦੀ।
ਕੱਲ ਤਾਂ, ਕੁਛ ਵੀ ਖਾਣੇ ਲਾਇਕ ਨੀ ਆ। ਅੱਜ-ਕਲ ਹੁਣ ਤਾਂ, ਕੋਈ ਫਰੂਟ ਖਾਣੇ ਲਾਇਕ ਨਹੀਂ ਆ।
ਹਾਂ ਸੱਚੀ ਕੋ ਕਿਸੇ ਦਾ ਯਕੀਨ ਨਹੀ ਮੰਨਦਾ ਮੈਂ ਤਾਂ ਆਪਣੇ ਮੁੰਡੇ ਨੂੰ ਸਿੱਧਾ ਕਿਹਾ ਮੈਂ ਮੈਂ ਕਿਹਾ ਕਿਸੇ ਦੇ ਹੱਥ ਦੀ ਚੀਜ਼ ਨੀ ਭੁੱਖਾ ਬੈਠ ਜੀ ਪਰ ਕਿਸੇ ਦੇ ਹੱਥ ਦੀ ਚੀਜ਼ ਨਾ ਖਾਈ
ਇਹ ਹਾਂ ਇਹ ਤਾਂ ਗੱਲ ਸਹੀ ਆ ਅੱਜ ਕੱਲ੍ਹ ਕਿਸੇ ਤੇ ਭਰੋਸਾ ਨਹੀਂ
ਹਾਂ ਪਾਣੀ ਦੀ
ਤੇ ਭਰੋਸ ਹਾਂ ਤੇ ਭਰੋਸਾ ਵੀ ਨਹੀ ਰੱਖਣਾ ਚਾਹੀਦਾ ਅੱਜ ਕੱਲ ਤਾਂ ਕਿਸੇ ਤੇ
ਹਾਂ
ਆਪਣੇ ਹੀ ਆਪਣੇ ਨੂੰ ਬਰਬਾਦ ਕਰਦੇ ਨੇ ਹਾਂ ਜਿਹੜੇ ਆਪਣੇ ਹੁੰਦੇ ਨੇ ਉਹ ਉਹਨਾ ਨੂੰ ਦੇਖਿਆ ਨੀ ਜਾਂਦਾ ਨਾ ਕਿਸੇ ਦਾ ਅੱਛਾ ਹੋਇਆ
ਹੋ ਨਾ
ਹਮ ਇਸ ਕਰਕੇ ਕਿਸੇ ਤੇ ਭਰੋਸਾ ਨਾ ਰੱਖੋ
ਪਰ ਕੋਈ ਕੋਈ ਗ਼ਲਤ ਫਹਿਮੀ ਵੀ ਹੋ ਜਾਂਦੀ ਆਪਦੇ ਵਿੱਚ ਆਪਦੇ ਵਿੱਚ ਕੁਛ ਵੀ ਹੁੰਦਾ ਨਹੀਂ ਹੁੰਦਾ ਕਰਕੇ ਵੀ ਆਪਾਂ ਨੂੰ ਐਵੇਂ ਲੱਗਦੇ ਆਪਣੇ ਉਹ ਕਰਦੇ ਆ ਉਹ ਕੋਈ ਕਿਸੇ ਕਿਸੇ ਦਾ ਆਪਦਿਆਂ ਵਿੱਚ ਵੀ ਦਿਲ ਸਾਫ਼ ਆਉਂਦਾ
ਹਮ ਪਰ ਹੁਣ ਹੋ ਹੀ ਗਿਆ ਉਹ ਇੱਕ ਬਣੀ ਗਿਆ ਪਤਾ ਕਿ
ਉਹ ਦੇ ਫਿਰ ਯਕਨ ਵੀ ਨਹੀ ਕਰਦੇ ਫੇਰ ਵੀ ਨਹੀਂ ਯਕੀਨ ਕਰਦੇ
ਹਾਂ ਪਰ ਹੁਣ ਇੱਕ ਹੋਈ ਗਿਆ ਆਓ ਐਕਚੁਲੀ ਦੇਖਿਆ ਜਾਂਦਾ ਸਾਰੇ ਪਾਸੇ ਹੀ ਆਓ ਕਿ ਹਰ ਕੋਈਣ ਕਪੜੇ ਰਿਸ਼ਤੇਦਾਰਾਂ ਚ ਵੀ ਮ ਨੀ ਤੇ ਨਾ ਅੱਜ ਕੱਲ੍ਹ ਆਪਣੇ ਰਿਸ਼ਤੇਦਾਰਾਂ ਚ ਹੁਣ ਅੱਜ ਕੱਲ੍ਹ ਕੋਈ ਭਰੋਸਾ ਹੀ ਨਹੀ ਕਰ ਰਿਹਾ
ਹਾਂ ਹੁਣ ਦੇਖ ਮੇਰੀ ਗੱਲ ਸੁਣ ਮੇਰਾ ਦਿਲ ਵੀ ਸਾਫ਼ ਆ ਮੈਂ ਤੈਨੂੰ ਕੋਈ ਚੀਜ਼ ਦੇ ਦੇਵਾ ਤੈਨੂੰ ਤਾਂ ਐ ਐਵੇਂ ਲੱਗਿਆ ਖ਼ਬਰਾਂ ਕੁੱਝ ਕਰਕੇ ਦਿੱਤੀਆਂ ਹੈ
ਹਾਂ ਅੱਜ ਉਹੀ ਤੇ ਕਹਿ ਰਹੀਆਂ ਨੇ ਹਾਂ ਤਾਂਹੀ ਤੇ ਕਹਿ ਰਹੀਆਂ ਅੱਜ ਕੱਲ ਭਰੋਸੇ ਨਹੀ ਰਹੇ
ਨਹੀਂ ਗਲਤ ਸੇਮੀ ਫੇਰ ਵੀ ਗਲਤ ਸੇਮੀ ਆਈ ਜਾਂਦੀ ਦਿਮਾਗ ਵਿੱਚ
ਹਾਂ ਤਊਗੀ
ਵਹਿਮ ਦਾ ਕੋਈ ਇਲਾਜ ਨਹੀ ਹੁੰਦਾ ਨਾ ਕਦੇ
ਹਾਂ ਹੁਣ ਇੱਕ ਵਿੱਚ ਕਿੱਸਾ ਆਇਆ ਉਹ ਕੁੜੀ ਦਾ ਮਾਂ ਪਿਓ ਨੇ ਅੱਛੇ ਪੈਸੇ ਵਾਲੇ ਘਰ ਦੀ ਕੁੜੀ ਸੀ ਮੁੰਡਾ ਵੀ ਅੱਛੇ ਪੈਸੇ ਵਾਲੇ ਘਰ ਦਾ ਤੇ ਕੁੜੀ ਨੂੰ ਆਲਰੇਡੀ ਉਹ ਕੁੜੀ ਦਾ ਕਿਸੇ ਨਾਲ ਚੱਕਰ ਚੱਲ ਰਿਹਾ ਸੀ ਤੇ ਉਹਦੇ ਮਾਂ ਪਿਓ ਨੇ ਪੱਕਾ ਕਰਾਤਾ ਹਾਂ ਤੇ ਕਹਿੰਦੀ ਕਿ ਬਈ ਉਹ ਮੁੰਡਾ ਟਕਲਾ ਸੀ ਇਹਦੇ ਕਰਕੇ ਮੈਂ ਪੁਲਿਸਾਂ ਨੂੰ ਕਹਿੰਦੀ ਸੀ ਕਹਿੰਦੀ ਕਿ ਬਈ ਉਹ ਟਕਲਾ ਸੀ ਇਸ ਕਰਕੇ ਮੈਂ ਉਹਨੂੰ ਪਸੰਦ ਨੀ ਕਰਦੀ ਸੀ ਮੈਨੂੰ ਉਹਦੇ ਨਾਲ ਵਿਆਨ ਨੀ ਕਰਾਉਣਾ ਸੀ ਤੂੰ ਨਾ ਕਰਾਉਣਾ ਸੀ ਤੂੰ ਬੋਲ ਦਿੰਦੀ ਉਹਹਨੇ ਉਪਰੋਂ ਤ ਦੇਤਾ ਬੇਚਾਰਾ ਚੱਲ ਗਿਆ ਇੰਨਾ ਸੋਹਣਾ ਮੁੰਡਾ ਸੀਗਾ
ਓਹੀ ਨਾ ਉਹ ਉਹ ਕੀ ਮੁੰਡਾ ਪਾਗਲ।
ਜਿਵੇਂ ਕਿ। ਕੁੜੀ ਸਾਡੀ ਨਿੰਗੀ ਫਾਸੀ ਦੇ ਦੋ।
ਉਹ ਵੀ ਕਹਿੰਦੇ ਜਿਦੇ ਨਾਲ ਪਿਆ ਕਰਦੀ ਸੀ ਉਹ ਵੀ ਬਹੁਤ ਅਮੀਰ ਸੀ
ਹਾਂ ਨਹੀਂ ਪਰ ਜੇ ਕੁਛ ਵੀ ਸੀ ਤਾਂ ਪਹਿਲਾਂ ਹੀ ਕਹਿ ਦੇਣਾ ਸੀ ਨਾ ਘਰ ਵਾਲਿਆਂ ਨੂੰ
ਹਾਂ ਉਹੀ ਸਾਰੇ ਉਹੀ ਕਹਿੰਦੇ ਕਹਿੰਦੇ ਮਾਰਨਾ ਨੀ ਸੀ ਚੱਲ ਬੇਸ਼ੱਕ ਸ਼ ਵਿਆਹ ਨਾ ਕਰਦੀ ਮਾਰਨਾ ਥੋੜੀ ਸੀ
ਹਾਂ ਕਹਿ ਦਿੰਦੀ ਬਈ ਮੈਂ ਨੀ ਕਰਨਾ ਉਹਦੇ ਨਾਲ ਵਿਆਹ
ਆ
ਕੁਛ ਵੀ ਭਾਣੇ ਪਾ ਕੇ ਟਾਲ ਦਿੰਦੀ ਸੀ ਮਾਰਨਾ ਨਹੀ ਸੀ ਨਾ ਅਗਲੇ ਦੇ ਬੱਚੇ ਨੂੰ ਤਾਂ ਮਾਰਤਾ
ਯ ਤਾਂ ਬਰਾਬਰ ਫੇਰ ਕੁੜੀ ਨੂੰ ਵੀ ਮਾਰਨ ਮਾਰਨਾ ਚਾਹੀਦਾ ਬਦਲਾ ਪੂਰਾ ਕਰ
ਹਾਂ ਕਹਿ ਰਹੇ ਨੇ ਨਾ ਹੁਣ ਉਹੀ ਤਾਂ ਕਹਿ ਰਹੇ ਨੇ ਕਹਿੰਦੇ ਨੇ ਕਿ ਪੁਲਿਸ ਵਾਲਿਆਂ ਨੂੰ ਕਹਿ ਰਹੇ ਨੇ ਲੂਣੀ। ਤੁਸੀਂ ਇਹਨਾਂ ਨੂੰ ਫਾਂਸੀ ਦੇ ਦਿਓ।
ਇਹ ਉਹ ਪਿੱਛੇ ਖ਼ਬਰ ਦੇਖੀ ਤੁਸੀ ਹੁਣ। ਇੱਕ ਬੱਚੇ ਨੂੰ ਮਾਰ ਮਾਰ ਕੇ ਪਟਕ ਪਟੱਕ ਕੇ ਮਾਰਿਆ।
ਹਾਂ, ਹਾਂ, ਹਾਂ ਦੇਖਿਆ, ਦੇਖਿਆ ਮੈੇ।
ਵੀ ਮ ਆਸ਼ਕ ਨੇ ਮਾਰਿਆ ਮੁੰਡਾ ਆਪਦਾ। ਉਹ ਤਲਾਕ ਸ਼ੁਦਾ ਸੀ ਕਿ ਤਲਾਕ ਹੋਣ ਵਾਲਾ ਸੀ ਕੁੱਛ ਦਾ ਵੀ ਚੱਕਰ ਸੀ। ਘਰਵਾਲੇ ਨਾਲ ਤਾਂ ਉਹ ਕਹਿੰਦਾ ਮੇਰੇ ਨਾਲ ਭੂਆ ਦਾ ਮੁੰਡਾ ਸੀ ਸੱਸ।
ਹਮ।
ਸਘਰ ਵਾਲੇ ਦੀ ਭੁਆ ਦਾ ਮੁੰਡਾ ਸੀ। ਉਹ ਕਹਿੰਦਾ ਮੇਰੇ ਨਾਲ ਵਿਆਹ ਕਰ ਉਹ ਕਹਿੰਦੇ ਮੇਰੇ। ਮੈਂ ਨਹੀਂ ਕਰ ਸਕਦੀ, ਮੇਰਾ ਮੁੰਡੇ ਮੈਂ ਮੁੰਡੇ ਕਰ ਮੁੰਡੇ ਦੇ ਸਿਰ ਤੇ ਆ ਮੁੰਡੇ ਦੀ ਪਰਵਰਿਸ਼। ਕਰੂੰਗੀ ਤਾਂ ਉਹ ਮੁੰਡੇ ਨੂੰ ਹੀ ਮਾਰਤਾ ਉਹਨੇ ਦੇਖਲਾ।
ਹਾਂ ਉਹੀ ਅੱਜ ਕੱਲ ਐਹੀ ਚੱਲ ਰਿਹਾ ਬਾਬਾ ਅੱਜ ਕੱਲ੍ਹ ਕਿਸੇ ਤੇ ਭਰੋਸਾ ਹੈ ਅੱਜ ਕੱਲ ਕੁੜੀਆਂ ਵੀ ਕੁੱਝ ਕੰਮ ਦੀਆਂ ਨੀ।
ਮੇਰੇ ਖਿਆਲ ਨਾਲ ਕਹਿੰਦੇ ਜੇਲ ਵਿੱਚ ਹੀ ਮਾਰਤਾ ਉਹਨੂੰ ਉਹ ਜੋ ਜਿਹਨੇ। ਬੱਚੇ ਨੂੰ ਮਾਰਿਆ ਨਾ ਉਹਨੂੰ ਜੇਲ ਵਿੱਚ ਹੀ ਮਾਰਤਾ।
ਹਾਂ ਕਿ ਕੀ ਅੱਜ ਕੱਲ ਉਹ ਹੀ ਤਾਂ ਕਹਿ ਰਹੇ ਭਰੋਸਾ ਨਹੀਂ ਆ।
ਕਹਿੰਦੇ ਰੋਟੀ ਪਾਣੀ ਨੀ ਖਾਂਦਾ ਸੀ ਉਹਦੇ ਕਰਕੇ ਕਹਿੰਦੇ ਮਰ ਗਿਆ ਉਹ ਬਣਾ ਉਹ ਤਾਂ ਬਹਾਣਾ ਹੁੰਦਾ ਇੱਕ। ਪਰ ਲੋਕਾਂ ਦੇ ਕੋਮੈਂਟ ਵਿੱਚ ਬਹੁਤ। ਕਮੈਂਟ ਲੋਕਾਂ ਨੇ ਬਹੁਤ ਬੋਲਿਆ ਕਹਿੰਦੇ ਇਹਨੂੰ ਸਜ਼ਾ ਮਿਲਣੀ। ਚਾਹੀਦੀ ਇਹਨੂੰ ਮੌਤ ਦੀ ਸਜ਼ਾ ਮਿਲਣੀ ਬੱਚੇ ਨੂੰ ਮਾਰਿਆ ਉਹਨੇ ਮਾਰਤ
ਹਮ ਜੀ ਉਹ ਤਾਂ ਹੈ।
ਤਾਂ ਕਰਕੇ ਫਿਰ ਜ ਹਾਂ।
ਠੀਕ ਹੈ ਚਲੋ, ਫੋਨ ਆ ਰਿਹਾ ਵਿੱਚ। ਮੈਨੂੰ ਮੈਂ ਕਰਦੀ ਹਾਂ ਫਿਰ ਠੀਕ ਆ ਚਲੋ ਹਾਂ ਹਾਂ ਸਤਿ ਸ੍ਰੀ ਅਕਾਲ।